ਸਤ ਸ੍ਰੀ ਅਕਾਲ ਜੀ, ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ
ਵਧੀਆ ਤੁਸੀਂ, ਤੁਸੀਂ ਕਿੱਦਾਂ ਹੋ
ਮੈਂ ਵੀ ਵਧੀਆ ਤੁਸੀਂ ਸੁਣਾਓ ਕੀ ਕਰਦਾ ਪਏ ਸੀ
ਬਸ ਮੂਵੀ ਦੇਖ ਰਹੇ ਸੀਏ ਦ ਈਅਰ ਨਾਈਟਨ ਨਾਈਟੀ ਫੋਰ
ਅੱਛਾ ਜੀ ਮੂਵੀ ਦੇਖਦੇ ਪਏ
ਹਾਂਜੀ
ਹਾਂਜੀ ਮੂਵੀ ਚ ਤੇ ਅ ਇੰਟਰਸਟ ਕਾ ਇੰਟਰਸਟਿੰਗ ਹੁੰਦੀਆਂ ਨੇ ਕਾਫੀ
ਹਾਂ, ਤੁਹਾਨੂੰ ਕਿਹੜੀ- ਕਿਹੜੀ ਪਸੰਦ ਹੈ
ਮੈਨੂੰ ਹੋਰਨ ਮੂਵੀ ਜਿਆਦਾ ਵਧੀਆ ਲਗਦੀ, ਹੋਰਨ ਮੂਵੀ ਹਾਂਜੀ
ਕਿਹੜੀ- ਕਿਹੜੀ ਦੇਖਿਆ ਤੁਸੀਂ
ਮੈਂ ਦੇਖੀਏ ਅ ਔਰ ਕੀ ਕਹਿੰਦੇ ਮਨਜੋਲਿਕਾ ਵਾਲੀ ਇੱਕ
ਅੱਛਾ
ਤੇ ਇੱਕ ਕੱਲ ਮੇਰੀ ਬੇਟੀ ਲਗਾ ਕੇ ਬੈਠੀ ਦੀ ਸੀ ਔਰ ਕੀ ਨਾਮ ਸੀ ਨਾਮ ਨੀ ਮੈਨੂੰ ਯਾਦ, ਅੱਛੀ ਸੀ, ਮੂਵੀ ਕਾਫੀ ਅੱਛੀ ਸੀ। ਸਸਪੈਂਸ ਸੀ, ਕਾਫੀ ਮੂਵੀ ਵੀਚ, ਓਦੇ ਵਿਚ ਤੇ ਔ ਉਰਮਿਲਾ ਮਿਤੌਰਗੜ, ਹੁੰਦੀ ਐ। ਉਹ ਬਹੁਤ ਜਿਆਦਾ। ਡਰ ਹੁੰਦਾ। ਡਰਦੀ ਐਂ, ਉਹ ਬਹੁਤ। ਪੂਰੀ ਫਿਲਮ ਚ ਨਾ ਡਰਦੀ ਐਂ। ਤੇ ਉਹ, ਅਹ ਮਾਰ ਦੀ ਵੀ। ਕਿਲਰ, ਮਰਦੀ ਵੀ ਦਿੰਦੀ ਹੈ। ਕਈ ਲੋਕਾਂ ਨੂੰ, ਪਹਿਲਾਂ ਹੀ ਉਹਨੇ, ਕਿ ਕੋਈ ਮਤਲਹੋਤਰਾ, ਹੁੰਦਾ ਹੈ। ਉਹਨੂੰ ਮਾਰਿਆ ਹੁੰਦਾ। ਤੇ ਉਹਨੂੰ, ਆਪਣੀ ਛਾਤ ਦੇ, ਉੱਤੇ ਨਾ ਲਪੇਟ ਕੇ ਸੁੱਟਿਆ ਹੁੰਦਾ। ਹੈਲੋ।
ਅੱਛਾ। ਉਹ, ਕੌਨ ਜੋ ਮੂਵੀ ਹੈਗੀ ਏ।
ਹਾਂਜੀ- ਹਾਂਜੀ, ਹਾਂਜੀ। ਤੁਸੀਂ ਦੇਖੀ ਦੀ ਏ।
ਹਾਂ। ਦੇਖੀ ਸੀ ਮੈਂ।
ਹਾਂਜੀ, ਅੱਛਾ ਜੀ, ਹਾਂਜੀ। ਹੋਰ ਸੁਣਾਓ ਜੀ? ਮੈਂ ਨਾਈਟ ਲੇਟ, ਦੇਖ ਰਿਹਾ ਸੀ। ਹਾਂਜੀ- ਹਾਂਜੀ।
ਉਹ, ਜਿਹਦੇ ਵਿੱਚ, ਓਹ ਨਾਨਟੀ, ਏਟੀ ਫੋਰ ਦਾ, ਪੂਰਾ
ਹਾਂਜੀ, ਹਾਂਜੀ। ਉਹ ਵੀ, ਅਛੀ ਹੈ, ਬਹੁਤ। ਮੈਂ ਵੀ, ਦੇਖੀ ਦੀ ਆ। ਕਾਫ਼ੀ ਅੱਛੀ ਆ ਮੂਵੀ।
ਹੋਰ, ਕਿਹੜੀ- ਕਿਹੜੀ, ਹੋਰਰ ਦੇਖੀ ਸੀਂ।
ਹੋਰ ਮੈਂ, ਨਾ ਅਹ। ਮੈਂ ਪੁਰਾਣੀਆਂ ਜ਼ਿਆਦਾ, ਦੇਖੀ ਦੀਆਂ ਨੇ। ਨਾ ਗੀਤਾ, ਵਗੈਰਾ। ਇਹੋ ਜਿ
ਹ ਅੱਛਾ। ਨਵੀਆਂ ਕੋਈ ਨੀ ਦੇਖੀ, ਕੋਂਦਰਿੰਗ ਵਗੈਰਾ ਜਿਸ ਤਰਾਂ ਮਤਲਬ, ਨਨ ਵਗੈਰਾ ਹੋ ਗਈ।
ਨਹੀਂ ਜੀ। ਨਵੀਆਂ, ਕਿਉਂਕਿ ਅਸੀਂ ਥੋੜੇ, ਮਤਲਬ ਓਲਡ ਦੇ ਓਲਡ ਹੈਗੇ ਆ ਨਾ। ਤੇ ਅਸੀਂ, ਪੁਰਾਣੀਆਂ ਫਿਲਮਾਂ। ਮੈਂ ਜ਼ਿਆਦਾ ਦੇਖੀ ਦੀਆਂ। ਤਾਂ ਕਰਕੇ। ਕਿ ਮੈਨੂੰ ਹੋਰਰ। ਜਾਂ ਫੇਰ ਮੈਨੂੰ, ਨਾ ਪੰਜਾਬੀ ਫਿਲਮਾਂ, ਬਹੁਤ ਵਧੀਆ ਲੱਗਦੀਆਂ ਨੇ।
ਅੱਛਾ।
ਮੈਨੂੰ, ਸੀਰੀਅਲ ਵਗੈਰਾ, ਨਾਲੋਂ ਪੰਜਾਬੀ ਫਿਲਮਾਂ ਦੇਖਣੀਆਂ, ਜ਼ਿਆਦਾ ਵਧੀਆ ਲੱਗਦੀਆਂ ਨੇ।
ਅੱਛਾ, ਤੇ ਸਾਨੂੰ ਸਭ ਤੋਂ, ਡਰਾਵਣੀ ਕਿਹੜੀ, ਲੱਗੀ ਫੇਰ ਮੂਵੀ।
ਡ੍ਰਾਵਣੀ ਮੂਵੀ। ਡ੍ਰਾਵਣੀ ਇੱਕ ਸ਼ਾਰਕ, ਵਾਲੀ ਹੈ ਨਾ। ਮੂਵੀ ਮਤਲਬ ਉਹ ਉਹਦੇ ਚ, ਡਰ, ਡਰ ਤੇ ਹੈਗਾ। ਉਹਦਾ ਸ਼ਾਰਕ, ਦਾ ਡਰ ਹੁੰਦਾ ਨਾ। ਵੈਸੇ ਤੇ ਉਹਦੇ ਚ। ਉਹਦੇ ਚ, ਉਝ ਗੋਸ਼ਤ ਵਗੈਰਾ, ਦਾ ਨਹੀਂ ਹੁੰਦਾ। ਭੂਤਾਂ ਵਗੈਰਾ ਦਾ ਨੀ ਹੁੰਦਾ। ਉਹਦਾ ਸ਼ਾਰਕ ਦਾ, ਡਰ ਹੁੰਦਾ। ਸ਼ਾਰਕ ਐਂ ਮਤਲਬ ਕਿ ਬਹੁਤ। ਅਹ ਜਿਆਦਾ, ਕਟ ਖਾਂਦੀ ਏ ਲੋਕਾਂ ਨੂੰ। ਇਸ ਤਰਾਂ ਦਾ, ਦਿਖਾਇਆ ਗਿਆ। ਉਹਦੇ ਚ। ਹੈਲੋ।
ਮੈਂ, ਮੈਨੂੰ ਮਤਲਬ ਜੋ, ਮੈਂ ਦੇਖੀ ਹੈਰਰ ਮੂਵੀ। ਉਹ ਸਬ ਬੜੀ ਅੱਛੀ ਸੀ। ਔਰ ਕਾਊਂਟਰਿੰਗ ਵੀ ਵਧੀਆ ਸੀ। ਹ
ਹਾਂਜੀ- ਹਾਂਜੀ। ਹੈਲੋ।
ਹੈਲੋ।
ਹਾਂਜੀ- ਹਾਂਜੀ, ਆਵਾਜ਼ ਆ ਰਹੀ ਤੁਹਾਡੀ।
ਮੈਂ ਕਿਹਾ, ਜੋ ਮੈਨੂੰ ਹੋਰਰ, ਮੂਵੀ ਜ਼ਿਆਦਾ ਲੱਗੀ ਉਹ। ਇੱਕ ਸਬਰੀਨਾ, ਕਰਕੇ ਹੈਗੀ ਹੈ। ਇੱਕ ਮੂਵੀ।
ਹਾਂਜੀ।
ਉਹ ਤੇ ਇੱਕ। ਇੱਕ ਹੋਰ ਹੈਗੀ, ਨਾਮ ਹੈ ਕੋਂਦਰੀ। ਉਹ ਵੀ ਵਧੀਆ, ਮੂਵੀ ਦੋਨੂੰ ਹੋਰਰ।
ਹਾਂਜੀ- ਹਾਂਜੀ।
ਤੁਹਾਡਾ ਪੰਜਾਬੀ ਐਕਟਰ ਕਿਹੜਾ ਬਹੁਤ ਵਧੀਆ ਲੱਗਦਾ ਮੂੰਨੂੰ
ਮੇਰਾ ਪੰਜਾਬੀ ਸਿੰਘ ਅਹ ਮੇਰਾ ਜ਼ਿਆਦਾ ਵਧੀਆ ਵੈਸੇ ਮੈਨੂੰ ਦਿਲ ਜੀਤ ਦੋਸਾਂਝ ਲੱਗਦਾ
ਕੌਣ
ਦਲਜੀਤ ਦੋਸਾਂਝ
ਅੱਛਾ ਉਹ ਉਹਦੀ ਸਾਰੀ ਮੂਵੀ ਦੇਖੀ
ਹਾਂਜੀ ਕਾਫੀ ਹੱਦ ਤੱਦ ਤੇ ਦੇਖੀ ਦੀਆਂ ਨੇ ਮੈਂਆਂ ਮੂਵੀਜ਼ ਅੱਛਾ ਹਾਂਜੀ ਕੇਹੜੀ ਕੇਹੜੀ ਦੇਖੀ ਏ, ਮੈ ਮੋਸਟਲੀ ਅਸਲੀ ਜਿਆਦਾ ਹੀ ਸਾਰੀਆਂ ਹੀ ਵੇਖੀ ਦੀਆਂ ਨੇ ਦਲਜੀਤ ਦੋਸਾਂਝ ਦੀਆਂ
ਕੋਈ ਕੋਈ ਹੋਏਗੀ ਜਿਹੜੀ ਨਹੀਂ ਵੇਖੀ ਦੀ ਵੈਸੇ ਤਾਂ ਜਿਆਦਾ ਵੇਖੀ ਦੀਆਂ ਹੀ ਨੇ
ਅੱਛਾ
ਹਾਂਜੀ ਜਾਂ ਉਹਦੇ ਸੌਂਗ ਵਧੀਆ ਲੱਗਦੇ ਨੇ ਅੰਮ੍ਰਿਤ ਮਾਨ ਦੇ ਅਰ ਦਿਲਜੀਤ ਦੱ ਸੰਝ ਦੇ ਇੱਕ ਉਹ ਹੈਗਾ ਨਾ ਕੀ ਕਹਿੰਦੇ ਨੇ ਅਹ ਗਾਣਾ ਏ ਗਾਣਾ ਯਾਦ ਮੈਨੂੰ ਉਹਨਾਂ ਦਾ ਮਸਤ ਬਣਾ ਦੇਣਗੇ ਬੀਬਾ ਉਹ ਵਾਲਾ ਉਹ ਹੈਗੇ ਇੱਕ ਸਰਦਾਰ ਹੈਗੇ ਨੇ ਉਹ ਥੋੜੇ ਅੰਜ ਉਹ ਰਹਿੰਦੇ ਨੇ ਉਹ ਉਹਨਾਂ ਦੇ ਗਾਣੇ ਵਧੀਆ ਲੱਗਦੇ ਨੇ ਮੈਨੂੰ ਹਾਂਜੀ ਆ ਸਤਿੰਦਰ ਸਰਤਾਜ ਦੇ ਗਾਣੇ ਵਧੀਆ ਲੱਗਦੇ ਨੇ
ਮੈਂ ਮ ਜ਼ਿਆਦਾਤਰ ਇੱਕ ਪ੍ਰਰੀਦ ਦਾਵੀ ਨਾਮ ਦਾ ਆ
ਤੁਹਾਡੀ ਆਵਾਜ਼ ਇਨੀ ਵਿਚ ਘੱਟ ਕੇ ਆਉਣ ਲਗ ਜਾਂਦੀ ਆ ਹਾਂਜੀ ਹੁਣ ਠੀਕ ਹੈ
ਮੈਂ ਕਿਹਾ ਉਹ ਜੋ ਇੱਕ ਪ੍ਰੀਤ ਲਵੀ ਪ੍ਰੀਤ ਲਵੀ ਨੀ ਮਤਲਬ ਇੱਕ ਸਿੰਗਰ ਹੈਗਾ ਉਹ ਅਨਪਲਕਡ ਹੈ ਮਤਲਬ ਉਹ ਦੂਜਿਆਂ ਦੇ ਗਾਣੇ ਗਾਉਂਦਾ ਹੈ ਤੇ ਉਹਦੀ ਮੈਨੂੰ ਆਵਾਜ਼ ਬੜੀ ਵਧੀਆ ਲੱਗਦੀ ਹੈ ਵ ਸੌਗ ਵੀ ਵਧੀਆ ਗਾਦਾ ਮਤਲ
ਹਾਂਜੀ ਮੈਂ ਵੀ ਸੁਣਿਆ ਆ ਉਹਨਾਂ ਦੀ ਅ ਸੌਂਗ ਸੁਨੇ ਦੇ ਨੇ ਕਾਫੀ ਅੱਛੇ ਹੁੰਦੇ ਨੇ ਉਹਨਾਂ ਦੇ ਵੀ ਸੌਗ ਕਿ ਮੇਰੇ ਭਾਜੀ ਹੈਗੇ ਨੇ ਉਹ ਵੀ ਬੜਾ ਵਧੀਆ ਫਿਲਮ ਕਰਦੇ ਨੇ ਅੱਛਾ ਜੀਂ ਤੇ ਤੁਸੀਂ ਤੁਹਾਨੂੰ ਕਿਹੜੇ ਕਿਹੋ ਜਿਹੇ ਮੂਵੀ ਪਸੰਦ ਨੇ
ਅਹ ਮੈਨੂੰ
ਜਿਹੜੀ ਟੈਂਟ ਵਗੈਰਾ ਨਾਇਨਟੀਣ ਏਟੀ ਫੋਰ ਐਕ ਹੈ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਇਸ ਤਰ੍ਹਾਂ ਦੀਆਂ ਹੀ ਮੂਵੀਆਂ ਜ਼ਿਆਦਾ ਵਧੀਆ ਲੱਗਦੀਆਂ
ਹਾਂ
ਇਹਨਾਂ ਲਈ ਹਿਸਟਰੀ ਵਗੈਰਾ ਵੀ ਪਤਾ ਲੱਗ ਜਾਂਦੀ ਹੈ ਨਾ ਮਤਲਬ ਪਿੱਛੇ ਕੀ ਹੋਇਆ ਸੀ ਕੀ ਨਹੀਂ ਹੋਇਆ
ਹਾਂਜੀ ਹੋਰ ਦੱਸੋ ਜੀ ਤੁਸੀਂ ਕਦੀ ਥਰੇਟਰ ਚ ਥਰੇਟਰ ਚ ਨੀ ਗਏ ਹਾਂਜੀ ਹਾਂਜੀ ਦੇਖੀ ਦੀ ਆ ਹਾਂਜੀ ਦੇਖੀ ਦੀ ਅਸੀਂ ਘਰ ਹੀ ਦੇੇਖੀ ਸੀ ਹਾਂਜੀ ਅੱਛਾ ਤੁਸੀਂ ਥਰੇਟਰ ਚ ਦੇਖੀ ਸੀ ਚਾਰ ਸਾਹਿਬਜ਼ਾਦੇ ਥਰੇਟਰ ਦੇਖੀ ਸੀ ਤੇ ਚਾਰ ਸਾਹਿਬਜ਼ਾਦੇ ਟੁ ਜੋ ਆਈ ਸੀ ਅਸੀ ਗੁਰਦਆਰੇ ਵਿੱਚ ਹੈਗਾ ਸੀ ਕੁਛ ਤੇ ਓਥੇ ਦਿਖਾਈ ਸੀ ਉਨਾ ਨੇ ਹਾਂਜੀ ਮੈਂ ਮੈਂ ਇੱਕ ਮੈਂ ਥਰੇਟਰ ਚ ਤੇ ਬਹੁਤ ਘੱਟ ਫਿਲਮਾਂ ਦੇਖੀ ਦੀਆਂ ਨੇ ਇੱਕ ਗੁਪ ਗੁੱਪ ਤ ਦੇਖੀ ਸੀ ਸਭ ਤੋਂ ਪਹਿਲੀ ਮੇਰੀ ਫਿਲਮ ਸੀ ਰਾਜਾ ਹਿੰਦੁਸਤਾਨੀ ਤੇ ਦੂਜੀ ਮੂਵੀ ਸੀ ਗੁਪਤ ਫਿਲਮ
ਹਾਂ
ਤੇ ਤੀਜੀ-ਤੀਜੀ ਸ਼ਾਇਦ ਸਨ ਆਫ ਸਰਦਾਰ ਸੀ
ਹਾਂਜੀ ਚੌਥੀ ਆ ਉਹਹ ਉਹ ਘਰ ਹੀ ਦੇਖੀ ਸੀ ਅਸੀਂ ਮੇ ਪਹਿਲੀ ਮੂਵੀ ਦੇਖੀ ਸੀ ਚਾਰ ਸਾਹਿਬਜ਼ਾਦੇ ਥਰੇਟਰ ਚ ਅੱਛਾ ਜੀ ਤੇ ਉਸ ਤੋਂ ਬਾਅਦ ਬਾਕੀ ਸਾਰੇ ਟਾਈਮ ਸ਼ੈਤਾਨ ਦੇਖੀ ਸੀ ਥੋੜ੍ਹੇ ਦਿਨ ਪਹਿਲੇ ਜੀ ਹਾਂਜੀ ਹੁਣ ਤੇ ਬੜਾ ਸੌਖਾ ਹੋ ਗਿਆ ਹੁਣ ਤੇ ਅਹ ਯੂਟਿਊਬ ਤੇ ਲਗਾ ਉਹਦੇ ਤੇ ਟੀ ਵੀ ਤੇ ਹੀ ਲੱਗ ਜਾਂਦੇ ਆ ਬਹੁਤ ਕੁੱਛ ਲਗ ਜਾਂਦਾ ਹੁਣ ਟੀਵੀ ਤੇ ਪਹਿਲਾਂ ਹੁੰਦਾ ਸੀ ਔਖਾ ਪਰ ਹੁਣ ਤੇ ਸਭ ਕੁਛ ਟੀ ਵੀ ਤੇ ਲੱਗ ਜਾਂਦਾ ਵ ਪਹਿਲਾਂ ਲੋਕ ਕਲ ਨੂੰ ਥਰੇਟਰ ਵਗੈਰਾ ਚ ਜਾਣਾ ਪੈਂਦਾ ਸੀ ਪਰ ਹੁਣ ਤੇ ਘਰ ਹੀ ਸਬ ਕੁਛ ਦੇਖ ਲਓ ਯੂਟਿਊਬ ਵੀ ਆ ਜਾਂਦਾ ਹੈ ਮਤਲਬ ਕੁਛ ਸੀਰੀਅਲ ਵਗੈਰਾ ਪਾਕਿਸਤਾਨੀ ਸੀਰੀਅਲ ਬਹੁਤ ਅੱਛੇ ਆਉਂਦੇ ਨੇ ਉਹ ਦੇਖਣੇ ਹੋਣ ਉਹ ਵੀ ਯੂਟਿਊਬ ਤੇ ਲਗਾ ਕੇ ਤੁਸੀ ਟੀਵੀ ਤੇ ਲਗਾ ਕੇ ਦੇਖ ਸਕਦੇ ਹੋ ਹਾਂਜੀ
ਤੁਸੀਂ ਦੇਖੀ ਦੀ ਹੋ ਕੋ ਸੀਰੀਜ਼ ਵਗੈਰਾ ਮਤਲਬ ਨੈਟਫਲਿਕਸ ਵਗੈਰਾ ਤੇ
ਹਾਂਜੀ ਦੇਖੀਆਂ ਕਾਫ਼ੀ ਦੇਖੀਆਂ ਪਰ ਮੈਨੂੰ ਇਸ ਤਰ੍ਹਾਂ ਯਾਦ ਨਹੀਂ ਹੈਗਾ
ਅੱਛਾ
ਹਾਂਜੀ ਹੋਰ ਤੁਸੀਂ ਦੱਸੋ ਮੈਂ ਤੇ ਮੈਨੂੰ ਹੁਣ ਇਸ ਟਾਈਮ ਅੱਜ ਕੱਲ੍ਹ ਨਾ ਜ਼ਿਆਦਾ ਵੈਸੇ ਪਾਕਿਸਤਾਨੀ ਸੀਰੀਅਲ ਜ਼ਿਆਦਾ ਵਧੀਆ ਲੱਗਦੇ ਨੇ ਮੈਂ ਉਹ ਦੇਖ ਹਾਂਜੀ ਮੈਂ ਦੇਖਦੀ ਹਾਂ ਸਾਡੇ ਤਾਂ ਇੱਥੇ ਮਤਲਬ ਚੈਨਲ ਹੀ ਆ ਜਾਂਦਾ ਨਾ ਤੇ ਮੈਂ ਮੈਂ ਚੈਨਲ ਚ ਹੀ ਦੇਖ ਲੈਂਣੀ ਹਾਂ ਚੈਨਲ ਤੇ ਆਉਂਦੇ ਨੇ ਬਹੁਤ ਸਾਰੇ ਸੀਰੀਅਲ ਆਉਂਦੇ ਤਾਂ ਸਾਰਾ ਦਿਨ ਹੀ ਰਹਿੰਦੇ ਆ ਪਰ ਦੇਖਦੀ ਮੈਂ ਇੱਕ ਦੋ ਹਾਂ
ਅੱਛਾ
ਹਾਜੀ
ਮਨ ਵੈਸੇ ਜ਼ਿਆਦਾਤਰ ਮਤਲਬ ਸੌਂਗ ਜੋ ਹੈਗੇ ਨੇ ਉਹ ਮਨਿਦਰ ਗੀਲ ਤੇ ਜ਼ਿਆਦਾ ਵਧੀਆ ਲੈਗਦੇ ਨੇ
ਹਮ
ਉਹਦੇ ਹਾਂ
ਹਮ
ਤੁਹਨੂੰ ਹਮ
ਮੈਨੂੰ ਸਾਰੇ ਵਧੀਆ ਲੱਗਦੇ ਮੇਰੇ ਬੱਚੇ ਲਗਾ ਲੈਂਦੇ ਆ ਮੈਨੂੰ ਸਾਰੇ ਵਧੀਆ ਲੱਗਦੇ ਨੇ ਅਾ ਹਾਂਜੀ ਮੇਰੇ ਹਸਬੈਂਡ ਡਾਂਸ ਬੜਾ ਵਧੀਆ ਕਰਦੇ ਨੇ ਮੇਰੇ ਹਸਬੈਂਡ
ਹਾਂ
ਡਾਂਸ ਬੜਾ ਵਧੀਆ ਕਰਦਾਦਾ ਪਰ ਸਾਨੂੰ ਉਹ ਸ਼ੌਕ ਨੀ ਹੈਗਾ ਡਾਂਸ ਦਾ ਦਿਲ ਕਰਦਾ ਡਾਂਸ ਕਰ ਦਿਲ ਕਰਦਾ ਡਾਂਸ ਕਰਨ ਦਾ ਪਰ ਉਹੀ ਹੈ ਨਾ ਸ਼ਰਮ ਜ ਆਉਂਦੀ ਆ
ਤੇ ਉਹ ਸ਼ਰਮ ਤਿੰਨ ਦਿਨ ਉਹਨਾ ਨੂੰ ਵੀ ਆਉਂਦੀ ਹੋਏਗੀ ਪਹਿਲੇ ਉਹਨਾਂ ਨੇ ਨਿਕਾਲੀ ਕਰਨ ਦੀ ਗੱਲ ਨੀ ਪਈ ਤੇ ਹੈ ਮੇਰੇ ਬੱਚੇ ਵੀ ਅ ਮੇਰੇ ਬੱਚੇ ਪਾਪਾ ਉਹਨਾਂ ਦੇ ਕਹਿੰਦੇ ਨੇ ਤੁਸੀਂ ਸਿੱਖੋ, ਤੁਸੀਂ ਸਿੱਖੋ ਮੇਰੇ ਕੋਲ ਤੁਹਾਡੇ ਕੋਲ ਤਾਂ ਟ੍ਰੇਨਰ ਘਰ ਬੈਠਾ ਵਾ ਪਰ ਬੱਚਿਆਂ ਨੂੰ ਵੀ ਬਹੁਤ ਸ਼ਰਮ ਆਉਂਦੀ ਹੈ ਅੱਛਾ, ਮੈਂ ਬਹੁਤ ਵਧੀਆ ਸਿੱਖਿਆ ਹੋਇਆ ਹੈ, ਭੰਗੜਾ ਹਾਂ, ਚਲੋ ਕਦੀ ਮਿਲਾਂਗੇ ਤੇ ਫੇਰ ਦੇਖਾਂਗੇ ਤੁਹਾਡਾ ਭੰਗੜਾ ਕਿਹੋ ਜਿਹਾ ਕਰਦੇ ਆ, ਬਿਲਕੁਲ- ਬਿਲਕੁਲ ਹਾਂਜੀ ਹੋਰ ਦੱਸੋ
ਬਸ ਵਧੀਆ
ਹੋਰ ਤੁਹਾਡੀੇ ਹੋਬੀਜ਼ ਕੀ- ਕੀ ਨੇ? ਹੋਬੀਜ ਕ੍ਰ ਕ੍ਰਿਕਟ ਖੇਡਣਾ
ਔਰ ਆਪਣਾ ਸਿੰਗਿੰਗ ਵਗੈਰਾ ਵੀ ਮਤਲਬ ਮੈਂ ਕਰ ਲੈਂਦਾ ਥੋੜ੍ਹੀ ਬਹੁਤ
ਅ ਬਾਰੂਮ ਸਿੰਗਰ ਹੋ ਤੁਸੀਂ, ਹਾਂ ਬਾਰੂਮ ਸਿੰਗਰ ਹਾਂ ਹਾਂਜੀ- ਹਾਂਜੀ ਉਹ ਤੁਹਾਡੀ ਆਵਾਜ਼ ਤੋਂ ਪਤਾ ਪਤਾ ਲੱਗ ਰਿਹਾ ਬਾਥਰੂਮ ਚ, ਥੋੜੀ ਭਾਰੀ ਜਿਹੀ ਆਵਾਜ਼ ਨਾ ਤੁਹਾਡੀ ਹਾਂ- ਹਾਂ ਪਰ ਉਹ ਵਾਲੀ ਸਿੰਗਿੰਗ ਨੀ ਕਰਦਾ ਨਾ ਮੈਂ ਦੂਜੀ ਵਾਲੀ
ਲੋਕ, ਲੋਕੀ ਡਰ ਜਾਂਦੇ ਨੇ
ਹਮ ਇਹ ਤੇ ਹੈ, ਹੋਰ ਦੱਸੋ ਚਲੋ ਜੀ ਠੀਕ ਹੈ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।